ਸਤਿ ਸ੍ਰੀ ਅਕਾਲ ਜੀ। ਹਾਂਜੀ, ਵਧੀਆ। ਬਸ ਹੋਰ। ਤੁਸੀਂ ਸੁਣਾਓ?
ਬਸ ਜੀ ਵਧੀਆ ਕੀ ਕਰਦੇ।
ਬਸ ਮੈਂ ਹੁਣ ਸੋਚਦੀ ਪਈ ਸੀ। ਕੀ ਬਣਾਵਾਂ ਕੀ ਫੇਰ, ਮੈਨੂੰ ਯਾਦ ਹੈ ਤੁਸੀਂ ਚਨਾ ਮਸਾਲਾ ਮਸਾਲਾ ਬੜਾ ਵਧੀਆ ਬਣਾਉਦੇ ਓ, ਮੈਂ ਤੁਹਾਡਾ ਫੋਨ ਹੀ ਆ ਗਿਆ ਹੁਣ ਮੈਂ ਕਿਹਾ ਰੈਸਪੀ ਪੁਛਲਵਾਂ ਨਾਲ ਦੀ ਨਾਲ।
ਅੱਛਾ ਅੱਛਾ ਜੀ।
ਹਾਂ। ਦੱਸੋ ਫੇਰ ਕਿਸ ਤਰ੍ਹਾਂ ਬਣਾਉਂਦੇ ਓ।
ਮੈਂ, ਚਨੇ ਵ ਭਓ ਦੇਨੀ ਆਂ ਰਾਤ ਨੂੰ ਚਨੇ ਤੇ ਵੈਸੇ ਨਈ ਵੀ ਭਓਨੇ ਅਗਰ ਰਾਤ ਨੂੰ ਜੇ ਆਪਾਂ, ਐਟੇ ਟੈਮ ਸਵੇਰੇ ਈ ਬਣਾਨੇ ਨੇ ਜਿਵੇਂ ਦੋਪੈਰ ਲਈ
ਹਾਂਜੀ।
ਤੇ ਜਿਵੇਂ ਚਨੇ, ਜਿਵੇਂ ਰਾਤ ਨੂੰ ਪਓ ਤੇ ਫੇਰ ਸਵੇਰੇ ਕੁ ਅ ਪਾ ਕੇ ਕੁੱਕਰ ਵਿੱਚ ਮੈਂ ਏ ਆਪਨਾ। ਟਮਾਟਰ, ਪਆਜ, ਨੀ ਪਆਜ ਨੀ ਸੋਰੀ, ਟਮਾਟਰ, ਹਲਦੀ, ਲੂਣ, ਮਰਚ ਸਾਰੇ ਮਸਾਲੇ ਨਾ ਪਾ ਦੇਨੀ ਆ ਵਿੱਚ ਈ।
ਅੱਛਾ।
ਤੇ ਨਾਲ ਚਾਹ ਪੱਤੀ ਦਾ ਪਾਨੀ ਥੋੜਾ ਜਾ। ਚਾਹਪੱਤੀ ਨੂੰ ਬੋਅਲ ਕਰਕੇ ਨਾ ਕਈ ਲੋਕ ਤੇ ਗੁਠਲੀ ਉਹਦੇ ਚ' ਪੋਟਲੀ ਦੇ ਵਿੱਚ ਬੰਨ ਕੇ ਪਾ ਦਿੰਦੇ ਨੇ ਵਿੱਚ ਹੀ ਉਹਦੇ। ਬਈ ਉਹ ਕਲਰ ਆ ਜੇ ਥੋੜ੍ਹਾ ਜਿਹਾ। ਪਰ ਮੈਂ ਕਾਹਵਾ ਬਣਾ ਕੇ ਉਹ ਪਾਂਨੀ ਆ ਭੁੰਨ ਕੇ ਨਾ।
ਅੱਛਾ। ਤੁਸੀਂ ਮਤਲਬ ਅਲੱਗ ਤੋਂ ਪਹਿਲੇ ਉਹ ਚਾਹ ਪੱਤੀ ਸਾਰੇ ਮਸਾਲਿਆਂ ਨੂੰ ਗਰਮ ਕਰ ਦੇੳ।
ਨਹੀਂ- ਨਹੀਂ -ਨਹੀਂ ਮਸਾ -ਮਸਾਲੇ ਤੇ ਸਿੱਧਾ ਚਨਿਆਂ ਵਿੱਚ ਹੀ ਪਾਣੇ।
ਅੱਛਾ, ਅੱਛਾ ਮਸਾਲੇ ਸਿੱਧੇ ਚਨੇਆਂ ਚ' ਈ। ਤੇ ਚਾਹ ਪੱਤੀ ਅਲੱਗ ਤੋ ਬੋਅਲ ਕਰਨੀ ਏ।
ਓ ਅਲੱਗ ਤੋ ਬੋਅਲ ਕਰਨੀ ਆ। ਫੇਰ ਏ ਦਾਲ ਚੀ ਕਿੰਨੀ ਹੋਗੀ ਮੋਟੀ ਲਾਚੀ, ਛੋਟੀ ਲਾਚੀ, ਏ ਮੈਂ ਸਾਰਾ ਨਾ ਵੀ ਹਰੀ ਮਰਚਾ, ਟਮਾਟਰ, ਲਸਨ, ਅਦਰਕ, ਕੁੱਟ ਕੇ ਏ, ਏ ਚਨੇ ਉਬਾਲਨ ਵੇਲੇ ਨਾ ਸਾਰਾ ਕੁਛ ਨਾਲ ਈ ਵਿੱਚ ਈ ਪਾ ਦੇਨੀ ਆਂ।
ਅੱਛਾ।
ਉਸ ਤੋ‌‌ ਬਾਦ ਫੇਰ ਵਿਸਲਵ ਦਵਾ ਲੋ। ਅ ਜੇ ਰਾਤ ਦੇ ਭਓਏ ਹੁੰਦੇ ਨੇ ਓ, ਤੇ ਜਲਦੀ ਮਤਲਬ ਵਿਸਲਾ ਤਿੰਨ- ਚਾਰ ਵੀ ਸਲਾਈ ਚ' ਗਲ ਜਾਂਦੇ, ਜੇ ਆਪਾਂ ਭਓਏ ਨੀ। ਸਿੱਧਾ ਈ ਮਤਲਬ ਉਬਲਨੇ ਰੱਖ ਤੇ। ਫੇਰ ਥੋੜਾ ਟਾਈਮ ਲੈ ਲੈਂਦੇ ਨੇ।
ਹਾਂ।
ਉਸ ਤੋ‌ ਬਾਦ ਫੇਰ ਚਲੋ ਉਨਾਂ ਨੂੰ ਖੋਲ ਕੇ ਆਪਨਾ ਫੇਰ ਓਦੇ ਤੋ‌ ਨਾ ਪਆਜ ਦਾ ਤੜਕਾ
ਅੱਛਾ‌ ਖਾਲੀ, ਖਾਲੀ ਪਆਜ ਈ ਕੁਝ ਹੋਰ ਵੀ ਟਮਾਟਰ ਦ
ਆਪਾ ਸਾਰਾ ਨਈ ਦੁਬਾਰਾ ਤੋਂ ਨੀ ਓ ਤ ਆਪਾਂ ਪੈਲਾਂ ਈ ਪਾ ਦੇਨੇ ਆ ਨਾ
ਹਾਂ, ਓ ਤੇ ਪੈਲੇ ਓਯੋ ਮੈਂ ਤਾਂਹੀ ਪੁੱਛ ਰੀ ਮੈਂ ਕੇਆ ਦੁਬਾਰਾ ਤੋ ਖਾਲੀ ਫਿਰ ਪਿਆਜ ਈ ਬਾਚੋ ਪਾਓ।
ਪਆਜ ਪਾ ਕੇ ਨਾ ਜਿਵੇਂ, ਤੇ ਆਪਨਾ ਪਆਜ ਦਾ ਤੜਕਾ ਲਗਾ ਤਾ। ਬੜੇ ਸਵਾਦ ਬਨਦੇ ਨੇ, ਟਰਾਏ ਕਰਕੇ ਵੇਖਓ।
ਮੈਂ ਬਨਾਵਾਂਗੀ ਇਸ ਤਰਾਂ
ਹਾਂਜੀ, ਹਾਂ, ਮੈਂ ਵੀ ਮੰਮੀ ਮੇਰੀ ਨੇ ਦਸੇਆ ਸੀ। ਫੇਰ ਮੈਂ ਦੋ- ਤਿੰਨ ਵਾਰ ਐਵੇਂ ਈ ਬਨਾਏ ਵਦੀਆ ਲੱਗੇ ਬੱਚੇਆਂ ਨੂੰ। ਹੁਨ‌ ਏ ਮਤਲਬ ਥੋੜੇ ਨਾ ਤਰੀ ਵਾਲੇ ਨੀ ਹੁੰਦੇ ਹਲਕੇ- ਹਲਕੇ ਰਸ- ਮਿਸੇ ਬਨਦੇ ਨੇ, ਮਤਲਵ‌ ਜਿਵੇਂ ਪੂੜੀ
ਪੁੜੀ ਹੋਗੇ। ਕੁਲਚੇਆਂ ਨਾਲ ਵੀ ਅੱਛੇ ਲੱਗਦੇ ਹੋਏਗੇ ਕੁਲਚੇ। ਹਾਂ, ਹਾਂ ਇਸ ਵਾਰ ਮੈਂ ਏਸ ਤਰਾਂ ਦੇ ਈ ਹਾਂ, ਟਰਾਈ ਕਰਨੇ ਸੁਨੇਆ ਸੀ ਮੈਂ ਬੜਾ ਵੀ ਬੜਾ ਅੱਛੇ ਬਨਾਂਦੇ ਓ ਤੁਸੀ।
ਹਾਂ ਮੈਂ ਵੀ ਆਪਨੀ ਮੰਮੀ ਤੋਂ ਸਿੱਖੇ ਸੀ। ਬਾਦ ਚੋ ਫੇਰ ਬੱਚੇ ਕੱਚਾ ਪਆਜ, ਉੱਪਰ ਕੱਟ ਕੇ, ਬਰੀਕ, ਬਰੀਕ ਪਾਲੋ। ਜੇੜਾ ਖਾਣਾ ਪਸਾੰਦ ਕਰਦੇ ਨੇ।
ਹਾਂ- ਹਾਂ।
ਹਾਂ, ਸਪਾਈਸੀ ਬਨ ਜਾਂਦੇ ਨੇ, ਨਾ ਥੋੜੇ, ਮਿਰਚ ਆਪਨੇ। ਕੋਡਿੰਗ ਪਾ ਲੋ। ਲਾਲ ਮੈਂ ਤੇ ਲਾਲ ਮਿਰਚ ਖੈਰ ਯੂਜ ਨੀ ਕਰਦੀ।
ਅੱਛਾ ਹਰੀ, ਕਰ ਲੀਏ। ਤੇ ਚਨਾ ਮਸਾਲਾ ਵਗੈਰਾ ਕੁਛ ਨੀ।
ਨੀ ਚਨਾ ਮਸਾਲਾ ਬਾਦ ਚ' ਪਾ ਦੋ ਉੱਪਰੋਂ, ਜੇ ਆਪਾਂ ਜਦੋਂ ਪਆਜ ਤੜਕਦੇ ਆ ਓਦੇ ਚ ਹਲਕਾ ਜਾ ਪਾਕੇ ਉੱਪਰੋਂ ਵੀ ਪਾ ਦੋ।
ਠੀਕ ਏ, ਤੇ ਕਈ ਅਮਚੂਰਨ ਥੋੜਾ ਏਦੇ ਚ' ਅਲੱਗ ਪਾਂਦੇ, ਯਾ ਇਮਲੀ ਪਾਂਦੇ, ਓਦੀ ਵੀ ਕੋਈ ਜ਼ਰੂਰਤ ਨੀ ਵੈਸੇ।
ਅਮਚੂਰ ਤੇ ਜੇੜਾ ਤੇ ਖੱਟਾ ਥੋੜਾ ਮਤਲਬ ਕਰਦੇ ਨੇ ਪ ਪਸੰਦ ਜਿਵੇਂ, ਹੁਣ ਮੇਰੇ ਖੱਟਾ ਬੱਚੇ ਖਾਂਦੇ ਨੇ। ਜੇ ਹਲਕੀ ਜਿਹੀ ਕੜੀ ਵਗੈਰਾ ਵੀ ਖੱਟ ਖਟੀ ਜਿਹੇ ਦੇ ਪਾਪਾ ਛੱਡ ਦਿੰਦੇ ਨੇ। ਉਹ ਖੱਟਾ ਨਹੀਂ ਖਾਂਦੇ ਬਿਲਕੁਲ ਵੀ। ਫਿਰ ਮੈਂ ਤੇ, ਹਾਂਜੀ। ਮੈਂ ਫੇਰ ਟਮਾਟਰ ਵੇਖ ਲੈਂਦੀ ਆ। ਜਾਂ ਟਮਾਟਰ ਹਾਫ ਜਾਂ ਇੱਕ ਪਾ ਦਿੰਦੀ ਆ। ਫੇਰ। ਤੇ ਹਲਕਾ ਜੇਹਾ ਅਮਚੂਰ ਪਾ ਦੇਨੀ ਆ। ਜੇ ਟਮਾਟਰ ਉਹ, ਹੋ ਜਾਣ ਫੇਰ ਨੀ। ਖੱਟੇ ਨੀ ਜਿਆਦਾ, ਖਾਂਦੇ ਨਾ ਕਿਉਂਕਿ।
ਹਾਂ। ਠੀਕ ਐ। ਆਪਣੇ-ਆਪਣੇ, ਜਿੰਨਾਂ ਦਾ ਟੇਸਟ, ਉਸੇ ਹਿਸਾਬ ਨਾਲ ਹੀ।
ਹਾਂਜੀ, ਹਾਂ। ਇਹ ਤੁਸੀਂ ਵੈਸੇ, ਤਾਂ ਰਾਤ ਨੂੰ। ਭਿਓ ਦੋ ਉਹ, ਚਨੇ ਅੱਛੇ ਬਣਦੇ ਨੇ, ਫੁੱਲ ਵੀ ਜਾਂਦੇ ਨੇ ਨਾ ਥੋੜੇ।
ਹਾਂ ਅੱਛਾ। ਤੇ ਕਈ, ਮਿੱਠਾ ਸੋਡਾ ਵੀ, ਪਾਉਂਦੇ ਵੇ ਉਹ ਵੀ ਪੈਣਾ ਹੁੰਦਾਂ ਐ?
ਮਿੱਠਾ ਸੋਡਾ ਤੇ ਜਿਵੇਂ, ਆਪਾਂ ਐਟੇ ਟੈਮ ਬਨਾਣੇ ਨੇ ਓਨੂੰ ਗਾਲਣ ਆਸਤੇ। ਹਾਂ, ਨੀ ਮਿੱਠੇ ਸੋਡੇ, ਦੀ ਤੇ ਲੋੜ ਨੀ ਐ। ਆਪਾ ਰਾਤ ਨੂੰ, ਭਿਯੋ ਈ ਦੇਨੇ ਆਂ ਚਲੋ, ਹਾਂਜੀ। ਜੇ ਆਪਾ ਦਿਨੀ ਵੀ ਚਲੋ। ਦੁਪਹਿਰ ਦੇ ਟਾਈਮ ਬਣਾਉਣਾ, ਅੱਜ ਕੱਲ ਜਿਵੇਂ ਗਰਮੀ ਐ। ਸਵੇਰੇ ਹੀ ਬੰਦਾ ਉੱਠ ਕੇ, ਯਾਦ ਆਇਆ ਭਿਓ ਦਿੰਦਾ ਏ। ਤਿੰਨ- ਚਾਰ ਘੰਟੇ ਤੇ, ਭਿਓਏ ਰਹਿੰਦੇ ਨੇ, ਫੇਰ ਵੀ।
ਹਾਂਜੀ।
ਟਾਪ ਤਾਂ ਨੀ, ਉਸ ਤਰਾਂ ਵੀ, ਮਿੱਠਾ ਸੋਡਾ ਨੀ। ਮਿੱਠਾ ਸੋਡਾ ਤੇ, ਇਕਦਮ ਕੱਚੇ ਹੋਣ ਤੇ ਪਾਉਂਦੇ ਨੇ, ਨਾਲੇ ਫੇਰ ਐਵੇਂ। ਮਿੱਠਾ ਸੋਡਾ, ਸਿਖਾਉਂਦਾ ਵੀ ਨੀ।
ਹੂੰ, ਠੀਕ ਐ। ਜੇ ਠੀਕ ਬਣਦੇ ਪਣੇ ਬਿਨਾਂ ਮਿੱਠਾ ਸੋਡੋ ਤੋਂ।
ਹਾਂ ਲੋ। ਮੈਂ ਤਾਂ ਕਦੇ ਯੂਜ ਹੀ, ਨਹੀਂ ਕੀਤਾ, ਮੈਂ ਨੀ ਪਾਉਦੀ ਹੈਗੀ।
ਹਾਂ, ਚਲੋ ਵਧੀਆ। ਹੁਣ ਮੈਂ ਇਸ ਤਰਾਂ ਹੀ, ਟਰਾਈ ਕਰਨੇ ਹੈਗੇ।
ਅ ਹਾਂ। ਤੁਸੀਂ ਕਰਿਓ, ਵਧੀਆ ਬੰਦੇ ਨੇ। ਮੈਂ ਵੀ ਮੰਮੀ ਨੂੰ, ਇੱਕ ਵਾਰ ਵੇਖਿਆ ਸੀ। ਮੰਮੀ ਆਏ ਸੀ ਮੇਰੇ ਕੋਲ ਫੇਰ। ਮੇਰੇ ਮੰਮੀ ਉਹ, ਕਹਿੰਦੇ ਇੰਝ ਬਣਾਇਆ ਕਰ। ਮੈਂ ਕਿਹਾ ਚਲੋ ਇੰਝ, ਟਰਾਈ ਕਰ ਲੈਂਦੀ ਆ। ਬੱਚੇ ਨੂੰ ਪਸੰਦ ਆ ਗਿਆ, ਅਗਰ।
ਹਾਂ। ਕੰਮ ਵੀ ਸੌਖਾ ਐ। ਜਲਦੀ ਹੋ ਜਾਣਾ ਜਿਸ ਨਾਲ।
ਸਭ ਕੁਝ, ਪਹਿਲਾਂ ਹੀ ਪਾ ਦੇਣਾ। ਹਾਂਜੀ, ਹਾਂ। ਉਹ ਸਗੋਂ, ਉਹ ਦਾ ਅਸਰ ਹੋ ਜਾਂਦਾ। ਉਹ ਚੀਜ਼ਾਂ ਦਾ, ਜਿਵੇਂ ਦਾਲਚੀਨੀ ਮੋ ਟੀ ਇਲਾਚੀ, ਫੇਰ ਆਪਾਂ ਚਾਹੇ ਬੋਇਲ ਹੋ ਜਾਣ ਨਾ ਖੋਲਾਂਗੇ, ਇਹ ਚੀਜ਼ਾਂ ਕੱਢ ਦੋ ਕਈਆਂ ਨੂ ਮੂੰਹ ਚ ਆਉਂਦੀਆਂ। ਸਭਤ ਹੀ ਪਾਨੇ, ਆ ਨਾ ਆਪਾਂ।
ਹਾਂ।
ਉਹ ਫੇਰ, ਕੱਢ ਕੇ ਬਾਹਰ ਰੱਖ ਦੋ। ਜਿਵੇਂ ਤੇਜ਼ ਪੱਤਾ ਅਸਰ ਤੇ, ਹੋ ਹੀ ਗਿਆ ਹੁਣ
ਹੋਰ ਹੂ-ਹੂ, ਔਰ ਮੇਰੇ ਹਸਬੈਂਡ ਨੀ ਇਹ ਥੋੜਾ ਮੈਨੂੰ ਲੱਗਦਾ। ਜਿਸ ਤਰਾਂ ਨਾ ਉਹ, ਚੀਜ਼ਾਂ ਮੋਟੀਆਂ ਹੋਣ ਨਾ। ਉਹ ਥੋੜਾ ਉਹੀ-ਉਹ ਵੀ, ਕਹਿੰਦੇ ਜਿਸ ਅਲੱਗ ਤੋਂ ਪਈਆਂ ਹੋਣ
ਹਾਂਜੀ ਹਾਂ। ਉਹੀ ਬਸ ਅ ਕੱਢ ਕੇ ਬੇ ਰੱਖ ਦੋ ਮੋਟੀ ਇਲਾਚੀ ਵੀ ਕੱਢ ਕੇ, ਕੱਢ ਉਬਲਣ ਤੋਂ ਬਾਅਦ ਕੱਢ ਦੋ ਦਾਲਚੀਨੀ ਦਾ ਟੁਕੜਾ ਕੱਢ, ਕਿਉਂਕਿ ਅਸਰ ਤਾਂ ਚਨਿਆਂ ਵਿੱਚ ਹੋ ਹੀ ਗਿਆ। ਟੇਸਟ ਆ ਹੀ ਗਿਆ ਸਾਰਾ। ਜਦੋਂ ਆਪਾਂ ਬੋਆਇਲ ਕੀਤੇ।
ਹੂੰ, ਤੇ ਪੁੂੜੀ ਦਾ ਵੀ ਹੂੰ। ਪੂੜੀ, ਪੂੜੀ ਵੀ ਕੋਈ, ਮਤਲਬ ਅਲੱਗ ਢੰਗ ਨਾਲ ਬਣਾਉਂਦੇ ਓ। ਜਾਂ ਜਿਸ ਤਰਾਂ ਗੇਹੂ, ਕਈ ਉਹ ਸੂਜੀ ਮਿਕਸ ਕਰਦੇ ਵੇ
ਸੂਜੀ-ਸੂਜੀ ਥੋੜੀ ਜੀ, ਸੂਜੀ ਥੋੜਾ ਜਿਹਾ ਮੈਦਾ। ਉਹ ਟੇਸਟ ਨਾ। ਉਹ ਭਟੂਰੇ ਵਰਗਾ, ਜਿਹਾ ਹੋ ਜਾਂਦਾ। ਥੋੜਾ ਕਕ
ਅੱਛਾ- ਅੱਛਾ ਸੂਜੀ, ਮੈਦਾ ਤੇ ਆਟਾ।
ਹਾਂ ਇਹ, ਤਿੰਨੋ ਥੋੜੀ -ਥੋੜੀ, ਸੂਜੀ ਥੋੜੀ ਕੁਆਂਟਿਟੀ ਮੈਦਾ ਵੀ ਥੋੜਾ ਜਿਹਾ, ਮੱਤਲਬ ਜਿੰਨੇ ਹਿਸਾਬ ਦਾ ਸੀ। ਹਾਂ, ਆਟਾ ਵੀ ਜਿੰਨਾਂ। ਹਾਂ ਗੁੰਨਣਾ ਅਸੀ, ਬਈ ਬੱਚੇ ਖਾ ਲੈਣ। ਆਪਣਾ ਕੁਆਂਆਂਟਿਟੀ ਵੇਖ ਕੇ ਹਲਕੀ ਜਿਹੀ ਅਜਵਾਇਣ ਹਾਂ ਨਮਕ ਪਾਕੇ।
ਹਾਂ। ਜਿੰਨਾ ਆੱਟਾ ਵੇ ਮੱਤਲਬ ਉਸ ਤੋਂ ਅੱਧੀ ਕੁ ਅਸੀਂ ਸੂੱਜ਼ੀ ਪਾ ਲਈਏ।
ਹਾਂਜੀ ਹਾਂ। ਹਾਂਜੀ ਹਾਂ। ਟੇਸਟੀ ਬਣਦੇ ਨੇ ਉਹ ਕੁਰਕਰੀ ਜਿਹੀ ਬਣਦੀ ਹੈ ਵਧੀਆ ਟੇਸਟ ਲੱਗਦਾ
ਹਾਂ ਚਲੋ ਆਵੀ ਕਈ ਥੋੜ੍ਹੀ ਅਲੱਗ ਅਲੱਗ ਚੀਜ਼ ਬੱਚੇ ਵੀ ਇੱਕੋ ਵਰਗੀ ਚੀਜ਼ ਖਾਂਦੇ ਨੇ ਥੋੜ੍ਹੇ ਬੋਰ ਹੋ ਜਾਂਦੇ। ਕਈ ਵਾਰ ਅਲੱਗ ਤਰ੍ਹਾਂ ਦੀਆਂ
ਹਾਂਜੀ। ਇਹ ਤੇ ਹੈ ਬੱਚਿਆਂ ਨੂੰ ਤੇ ਨਵਾਂ- ਨਵਾਂ ਹੋਣ ਤੇ, ਵੈਸੇ ਛੁੱਟੀਆਂ ਫਰਮਾਇਸ਼ ਡੇਲੀ ਇਹ ਬਣਾ ਦੋ ਤੇ ਇਹ ਬਣਾ ਦੋ।
ਤੇ ਲੱਗੇ ਰਹਿੰਦੇ। ਪੀਜ਼ਾ ਲਿਆ ਬਰਗੱਰ ਹੋ ਗਿਆ। ਹਂ ਹਾਂ ਹਾਂ। ਮਨਚੂਰੀਅਨ ਖਾਣਾ ਹੈ ਬਰਗੱਰ ਦਾ ਅੱਜ ਕੱਲ੍ਹ ਬੜਾ ਕਰੇਜ ਹੋਇਆ ਬੱਚਿਆਂ ਵਿਚ
ਬਰਗੱਰ ਦਾ ਵੀ ਕੀ ਬੰਧ ਲਿਆ ਕੇ ਘਰ ਰੱਖੋ ਮੈਕਡੋਨਲ ਦੀ ਟਿੱਕੀਆਂ ਲੈ ਆਉ ਆਪਣਾ
ਹਾਂ ਉਹ
ਫਰੋਜਨ ਕਰਕੇ ਰੱਖ ਦੋ ਘਰ ਹੀ ਬੱਚੇ ਨੂੰ ਬਣਾ ਦੋ ਮਿਓਨੀਜ਼ ਵਗੈਰਾ
ਹਾਂ ਵੈਸੇ ਤਾਂ ਮਿਊ ਹਾਂ ਮਿਊਨਿਸ ਵੀ ਕਹਿੰਦੇ ਇੰਨੀ ਵਧੀਆ ਨੀ ਹੁੰਦੀ ਹੈ।
ਵੈਸੇ ਨਹੀਂ ਖਾਣੀ ਚਾਹੀਦੀ। ਪਰ ਬਾਜ਼ਾਰ ਵਿਚ ਦੇਖੋ ਸੈਂਡਵਿਚ ਵਗੈਰਾ ਬੱਚੇ ਖਾਂਦੇ ਨੇ ਉਹਦੇ ਚ ਹੁੰਦੀ ਹੈ। ਹੁਣ ਤੇ ਅੱਛਾ ਨਹੀਂ ਹੁੰਦਾ ਕਹਿੰਦੇ ਖਾਣਾ ਹੁਣ ਆਪਾਂ ਨੂਡਲਸ ਬਣਵਾਉਂਦੇ ਹਾਂ ਮੈਂ ਤੇ ਅਜਿਨੋ ਮੋਟੋ ਨਹੀਂ ਪਵਾਉਂਦੀ ਮੈਂ ਮਨਾ ਕਰਨੀ ਹਾਂ।
ਹਾਂ। ਅਜਿਨੋ ਮੋਟੋ ਤਾਂ ਮੈਂ ਵੀ ਨਹੀਂ
ਹਾਂਜੀ ਮਨਾ ਹੀ ਕਰੀਦਾ ਨੂਡਲਸ ਜਿਹਦੇ ਕੋਲੋਂ ਬਣਵਾ ਕੇ ਲਿਆਈ ਦਾ
ਹਾਂ। ਮੈਂ ਤੇ ਵੈਸੇ ਨੂਡਲ ਵੀ ਘੱਟ ਹੀ ਬਣਾਦੀ ਹਾਂ ਘਰ ਮੱਤਲਬ ਥੋੜਾ ਨੂਡਲਸ ਤੇ ਘੱਟ ਹੀ ਹੈ।
ਨਹੀਂ ਬਜ਼ਾਰੋਂ ਹੀ ਲੈ ਆਂਦੇ ਨੇ ਨਾ ਉਹ ਜਿਨਾਂ ਕੋਲੋਂ ਲਿਆਦੇ ਆ ਨਾ ਅਸੀਂ ਉਹਨੂੰ ਹੀ ਕਹਿ ਦਿੰਦੇ ਹਾਂ ਉਹਨਾਂ ਨੂੰ ਪਤਾ ਬਈ ਇਹ ਨਹੀਂ ਖਾਂਦੇ ਹੈਗੇ ਫਿਰ ਉਹ ਪੁੱਛ ਲੈਂਦੇ ਨੇ
ਪੁੱਛ ਲੈਂਦਾ ਠੀਕ ਹੈ ਹਾਂ।
ਬੱਚੇ ਨਹੀਂ ਧਿਆਨ ਦੇਂਦੇ ਸਾਨੂੰ ਦੇਣਾ ਪੈਂਦਾ
ਹਾਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਨਾਂ ਸਿਰਫ਼ ਸਵਾਦ ਦਾ ਪਤਾ ਸਵਾਦ ਲੱਗਣੀ ਚਾਹੀਦੀ ਹੈ ਚੀਜ਼ ਹੈਲਥ ਕਿੱਥੇ ਉਹ ਨਹੀਂ ਪੈਦਾ।
ਹਾਂਜੀ ਹਾਂਜੀ ਇਹੀ ਤੇ ਹੈ ਬਟ ਮਨਾ ਕਰੀ ਦਾ ਵੀ ਗਰਮੀ ਚ ਤਾਂ ਫਾਸਟ ਫੂਡ ਘੱਟ ਹੀ ਖਾਓ ਗਰਮੀ ਚ ਦਿੱਕਤ ਦਿਦਾਂ ਫਿਰ
ਅੱਗੇ ਬਾਰਿਸ਼ਾਂ ਹੋ ਜਾਣੀਆਂ ਵੈਸੇ ਨਹੀਂ ਬਾਹਰ ਦਾ ਖਾਣਾ ਚਾਹੀਦਾ ਬਾਰਿਸ਼ ਤੇ ਮੱਖੀ ਮੱਛਰ ਜਿਸ ਤਰ੍ਹਾਂ ਬਿਲਕੁੱਲ ਹੋ ਜਾਂਦਾ ਹਾਂ ਅੱਜ ਕੱਲ ਵੀ ਨੀ ਜਿਸ ਇੱਕ ਦਿਨ ਗਰਮੀ ਹੋਏ ਅਗਲੇ ਦਿਨ ਹਵਾ ਜਿਸ ਤਰ੍ਹਾਂ ਚੱਲਣੀ ਕਈ ਵਾਰ ਬਾਰਿਸ਼ ਗਰਮੀਂ ਹੋ ਜਾਂਦੀ ਅੱਜ ਕੱਲ੍ਹ ਵੀ ਇੱਥੇ
ਪਰ ਇਹ ਤੇ ਬਹੁਤ ਗਰਮੀ ਹੋਈ ਪਈ ਹੁਣ ਤੇ ਪੰਜਾਬ ਵਿੱਚ ਤੇ ਵੈਸੇ ਹੀ
ਹਾਂ ਗਰਮੀ ਤਾਂ ਇੱਥੇ ਵੀ ਹੁਣ ਅੱਜ ਨਾ ਜਿਸ ਕੱਲ ਵੀ ਬੜੀ ਗਰਮੀ ਸੀ ਸਵੇਰੇ ਵੀ ਸੀਗੀ ਹੁਣ ਥੋੜ੍ਹਾ ਮੌਸਮ ਜਿਸ ਤਰ੍ਹਾਂ ਨਾ ਬਾਰਿਸ਼ ਭਲਾ ਹਲਕਾ ਹੋ ਗਿਆ ਥੋੜੀ ਹਵਾ ਚੱਲਣ ਲੱਗ ਗਈ ਥੋੜਾ ਜਿਹਾ
ਆਪਣੇ ਸਾਡੇ ਮੈਂ ਤੇ ਪੁੱਛ ਪੁੱਛਿਆ ਸੀ ਹਸਬੈਂਡ ਆਪਣੇ ਨੂੰ ਸੰਗਰੂਰ ਕਹਿੰਦੇ ਗਰਮੀ ਹੈ ਪੂਰੀ ਮੈਂ ਕਿਹਾ ਠੀਕ ਹੈ।
ਹਾਂ ਹੈ ਤੇ ਗਰਮੀ ਹੈ ਵੈਸੇ ਮੈਂ ਵੀ ਸਵੇਰੇ ਗਈ ਹਾਂ ਮੈਨੂੰ ਕੋਈ ਕੰਮ ਸੀਗਾ ਅਤੇ ਗਰਮੀ ਬੜੀ ਲੱਗੀ ਮੈਨੂੰ ਵੀ ਉੱਥੇ ਉਹ ਆਈ ਆ ਹੁਣ ਮਤਲਬ ਥੋੜਾ ਜਿਹਾ ਜਿਸ ਤਰ੍ਹਾਂ ਨਾ ਕਹਿੰਦੇ ਪੰਜ ਪਰਸੈਂਟ ਫਰਕ ਬਸ ਇਨਾ ਆ ਤੇ ਨਹੀਂ ਕੋਈ ਵੀ ਬੜਾ
ਮੌਸਮ ਹੈ ਫੇਰ ਗਰਮੀ ਦਾ ਹੁਣ ਗਰਮੀ ਨੇ ਦਿਖਾਣਾ ਹੀ ਆ ਆਪਣਾ ਹਾਂ ਟਾਈਮ ਗਰਮੀ ਦਾ ਹੁਣ ਤੇ ਹੁਣ ਤਾਂ ਉਧਰ ਯੂਕੇ ਸਾਈਡ ਬੜੀ ਗਰਮੀ ਪੈ ਰਹੀ ਹੈ ਮੇਰੇ ਬ੍ਰਦਰ ਨਾਲ ਗੱਲ ਹੋਈ ਉਹ ਕਹਿੰਦਾ ਉੱਥੇ ਦੀ ਗਰਮੀ ਏ ਵੇਂ ਸਕਿੰਨ ਬਰਨ ਕਰ ਦਿੰਦੀ ਏ।
ਆ ਇਹ ਮੈਂ ਨਾ ਸਾਰੇ ਹੀ ਸੁਣਿਆ ਜਿਹੜੇ ਵੀ ਬਾਹਰ ਗਏ ਨਾ ਉਹ ਸਾਰੇ ਹੀ ਇਹ ਕਹਿੰਦੇ ਕਹਿੰਦੇ ਇੰਡੀਆ ਦੀ ਗਰਮੀ ਹੋਰ ਏ ਉੱਥੇ ਦੀ ਹੋਰ ਏ ਤਿੱਖੀ ਜਿਹੀ ਧੁੱਪ ਏ
ਤਿੱਖੀ ਧੁੱਪ ਏ ਕਹਿੰਦਾ ਸਾਡੇ ਤੇ ਰੈੱਡ ਅਲਰਟ ਹੋਇਆ ਪਿਆ ਵੀ ਬਾਹਰ ਬੱਚਿਆਂ ਨੂੰ ਤੇ ਬਿਲਕੁਲ ਨਾ ਕੱਢੋ ਏ ਗਰਮੀ
ਹਾਂ
ਖੁੱਦ ਤੇ ਚਲੋ ਵਰਕ ਲਈ ਜਾਣਾ ਪੈਂਦਾ
ਹਾਂ ਨਾਲ ਫਿਰ ਬੱਚਿਆਂ ਤੇ ਜਲਦੀ ਅਸਰ ਹੁੰਦਾ ਨਾ ਇਹ ਚੀਜ਼ਾਂ ਦਾ
ਹਾਂਜੀ ਹਾਂ ਹਾਂਜੀ ਬੱਸ ਤਾਂਹੀ ਕੱਲ ਹੀ ਗੱਲ ਹੋਈ ਮੈਂ ਤੇ ਗਰਮੀ ਹੋ ਰਹੀ ਹੈ ਕਹਿੰਦਾ ਬਹੁਤ ਜ਼ਿਆਦਾ ਮੈਂ ਕਿਹਾ ਆਪਣੇ ਵੀ ਚਲੋ ਆਪਣਾ ਆਪਣਾ ਵੈਦਰ ਦਾ ਹਿਸਾਬ ਹੈ
ਸਾਬ ਏ
ਹਾਂ--ਜੀ ਚਲੋ ਠੀਕ ਏ ਜੀ।
ਚਲੋ ਫਿਰ ਠੀਕ ਓਕੇ ਬਾਏ